ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਦੀ ਜੀ। ਹੋਰ ਕੀ ਹਾਲ ਚਾਲ ਜੀ?
ਵਧੀਆ ਵਧੀਆ ਸਭ ਵਧੀਆ ਤੁਸੀਂ ਸੁਣਾਓ ਕਿਵੇਂ ਹੋ?
ਸਭ ਠੀਕ ਠਾਕ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ ਹਾਂਜੀ ਭੈਣ ਜੀ ਸਭ ਵਧੀਆ ਤੁਸੀਂ ਬੜੇ ਦਿਨਾਂ ਬਾਅਦ ਫੋਨ ਕੀਤਾ। ਕੀ ਗੱਲ ਕਿੱਥੇ ਬਿਜੀ ਹੋ ਅੱਜ ਕੱਲ ਤੁਸੀਂ? ਮੈਂ ਸੁਣਿਆ ਨਾਲੇ ਨਵਾਂ ਬਿਊਟੀਕ ਖੋਲਿਆ ਤੁਸੀਂ। ਮੈਨੂੰ ਦੱਸਿਆ ਹੀ ਕੋਈ ਨੀ।
ਹਾਂਜੀ। ਮੈਂ ਬਸ ਤਾਂ ਹੀ ਤੁਹਾਨੂੰ ਥੋੜ੍ਹਾ ਬਿਜੀ ਸੀ। ਮੈਂ ਉਹ ਇਹੀ ਦੱਸਾਂ ਸੀ ਮੈਂ ਕਾਲ ਕੀਤਾ। ਮੈਂ ਕਿਹਾ ਲੱਗਦਾ ਭੈਣ ਜੀ ਨੂੰ ਪਤਾ ਨਹੀਂ ਲੱਗਿਆ। ਇਹਨਾਂ ਤਾਂ ਭੈਣ ਜੀ ਨੇ ਆਉਣਾ ਸੀ ਜ਼ਰੂਰ। ਤੇ ਉਹ ਬਸ ਮੈਂ ਹਜੇ ਥੋੜ੍ਹਾ ਕੰਮ ਚੱਲ ਰਿਹਾ ਤਾ
ਹਾਂਜੀ ਹਾਂਜੀ।
ਹਾਂ ਹਜੇ ਕੰਮ ਚੱਲ ਰਿਹਾ ਮਤਲਬ ਹਜੇ ਤੇ ਮਤਲਬ ਮਹੂਰਤ ਵਗੈਰਾ ਨੀ ਹਜੇ ਮੈਂ ਕੀਤਾ। ਤੇ ਹਜੇ ਕੰਮ ਤਾਂਬ ਸਟਾਰਟ ਕੀਤਾ ਦਾ ਵੇ। ਥੋੜਾ-ਥੋੜਾ ਵਿਚ ਵਿਚ ਹੋ ਰਿਹਾ। ਮੈਂ ਕਿਹਾ ਥੋੜਾ ਪੂਰਾ ਕੰਪਲੀਟ ਹੋ ਜਾ। ਫਿਰ ਮੁਹੂਰਤ ਕਰਾਂਗੇ ਫਿਰ ਤੁਹਾਨੂੰ ਬੁਲਾਵਾਂਗੇ ਪੈਸੇ ਤੁਸੀਂ ਲਗਾ ਜਾਣਾ ਚੱਕਰ ਓਦਾਂ ਤਾ ਮਲਬ ਰੱਖਿਆ ਤਾਂ ਉਦਾ ਮਾਲ ਵਗੈਰਾ ਲਿਆਂਦਾ।
ਕੋਈ ਨੀ ਕੋਈ ਨੀ ਭੈਣ ਜੀ ਆਪਣਾ ਅਸੀ ਸਵੇਰੇ ਗੁਰਦੁਆਰੇ ਜਾਈਦਾ ਹੈ ਤੇ ਨਾ ਭਾਬੀ ਹੈਗੀ ਸਾਡੇ ਮਹੱਲੇ ਦੀ ਉਹੇ ਦੱਸਿਆ। ਤੇ ਕਹਿੰਦੇ ਨੇ ਇਹਨਾਂ ਨੇ ਨਵਾਂ ਪਾਰਲਰ ਦਾ ਕੰਮ ਸ਼ੁਰੂ ਕੀਤਾ ਨਾ ਹੇ ਸੂਟ ਸਾਟ ਬੜੇ ਸੋਹਣੇ ਸੀਂਦੇ ਨੇ ਤੇ ਤੁਸੀਂ ਵੇਖਣਾ ਇੱਕ ਵਾਰੀ ਜਾ ਕੇ ਮੈਨੂੰ ਤਾਂ ਪ ਪਤਾ ਲੱਗਿਆ ਤੇ ਮੈਂ ਸੋਚਦੀ ਸੀ ਤੁਹਾਨੂੰ ਫੋਨ ਕਰਾਂ ਕਰਾਂ ਨਾਲੇ ਤੁਹਾਨੂੰ ਪਤਾ ਬੱਚਿਆਂ ਚ ਉਲਝੇ ਰੀਦਾ ਸੀ ਹੁਣ ਛੁੱਟੀਆਂ ਚ ਪਾਈਆਂ ਨੇ ਇਹਨਾਂ ਨੇ ਵੱਖਤ ਸਾਡੇ ਵਾਸਤੇ ਪਾ ਦਿੱਤਾ ਹੈ ਕਦੀ ਪ੍ਰੋਜੈਕਟ ਵਰਕ ਕਦੀ ਕੁਛ ਕਰਦੀ ਕੁਛ ਬੜੇ ਦੁੱਖ,
ਨਹੀਂ ਸਕੂਲ ਵਾਲੇ ਕੰਮ ਤਾਂ ਦੇ ਦਿੰਦੇ ਨੇ ਪਰ ਮਾ ਕਰਨੇ ਤਾਂ ਮਾਵਾਂ ਨੂੰ ਪੈਂਦੇ ਨੇ ਬੱਚੇ ਬੱਚੇ ਥੋੜ੍ਹੀ ਨਾ ਕਰਦੇ ਨੇ ਬੱਚੇ ਤਾਂਡ ਖੇਲਦੇ ਨੇ ਇਨੇ ਨੇ ਟ ਦਿੰਦੇ ਨੇ ਬੱਚਿਆਂ ਦੇ ਵਾਸਤੇ ਵੀ ਨੀ ਆਦੇ ਫਿਰ ਮਾਵਾਂ ਨੂੰ ਹੀ ਕਰਨੇ ਪੈਂਦੇ ਨੇ
ਤੇ ਹੋਰ ਇਹਨਾਂ ਨੂੰ ਕੀ ਪਤਾ ਕੀ ਬਣਾਣਾ ਕਿਵੇਂ ਕਰਨਾ ਇਹਨਾਂ ਨੇ ਤਾਂ ਅਸੀਂ ਕੰਮ ਵੀ ਕਰਦੇ ਹੋਵਾਂਗੇ ਉਹ ਵੀ ਖ਼ਰਾਬ ਕਰਾ ਦੇਣਾ ਸਾਡਾ
ਹਾਂਜੀ ਸਹੀ ਗੱਲ ਬਿਲਕੁਲ ਸਹੀ ਕਿਹਾ ਤੁਸੀਂ ਹਾਂਜੀ-ਹਾਂਜੀ ਠੀਕ ਹੈ ਬਿਲਕੁਲ,
ਕਹਿੰਦੇ ਸੀ ਬੱਚ ਦੀ ਛੁੱਟੀਆਂ ਆਪਣਾ ਹਿਮਾਚਲ ਵਾਲੀ ਸਾਈਡ ਚੱਲੇ ਆ ਕਿੱਥੇ ਪਹਾੜ ਪੂਹਾੜ ਵੇਖ ਆਨੇ ਆ ਥੋੜਾ ਮਾਇੰਡ ਜਿਹਾ ਫਰੈਸ਼
ਹਾਂਜੀ ਹਾਂਜੀ, ਤੇ ਹੋਰ ਪਰ ਭੈਣ ਜੀ ਇੱਕ ਗੱਲ ਦੱਸਾਂ ਅਸੀਂ ਵੀ ਬਣਾਏ ਸੀ, ਸਲਾ ਨਹੀਂ-ਨਹੀਂ ਉੱਧਰ ਜਾਣ ਦਾ ਫਾਇਦਾ ਨਹੀਂ ਹੈ ਉੱਥੇ ਨਾ ਇਸ ਟਾਈਮ ਬਹੁਤ ਰਸ਼ ਪਿਆ ਤੁਹਾਨੂੰ ਪਤਾ ਹੈ ਇੱਕ ਸਾਈਡ ਰੋਡ ਹੁੰਦੀ ਹੈ ਨਾ ਵੰਨ ਸਾਈਡ ਤੇ ਫੇਰ ਉੱਥੇ ਬਸ ਗੱਡੀਆਂ ਅਸੀ ਆ ਤੁਹਾਨੂੰ ਤਿੰਨ ਚਾਰ ਘੰਟੇ ਦਾ ਤੁਸੀਂ ਜਾਮ ਚਿਪਸੇ ਰੋ ਗਏ। ਫੇਰ ਔ,
ਹੋਰ ਗਰਮੀ ਚ ਮਰਨਾ ਪੈਣਾ ਇਹ ਤਾਂ ਹੈ ਹੀ ਭੈਣ ਜੀ ਤੁਸੀਂ ਸਹੀ ਹੋਰ ਨਹੀਂ ਆਪਣਾ ਫੇਰ ਇੱਕ ਕੰਮ ਕਰਨੇ ਆ ਅਸੀਂ ਹਾਂਜੀ ਕੱਠੇ ਚੱਲੇ ਆ ਦੱਸੋ ਕਿਹੜੇ ਪਾਸੇ ਜਾਣਾ
ਮੈਂ ਤਾਂ ਨਾ ਰਹੀ ਸੀ ਪੋਟਸ ਬਣਾਣ ਦਾ ਨਾ ਰਹੇ ਸੀ ਅਸੀ ਪ੍ਰੋਗਰਾਮ ਤੇ ਮੈਂ ਬਣਾ ਰਹੀ ਸੀ। ਸਲਾਹ ਮੈਂ ਕਿਹਾ ਚਲਾਣਾ ਮੈਂ, ਹਾਂ ਇਹ ਨੇੜੇ ਹੈਗਾ ਚਲੋ ਇੱਕ ਦਿਨ ਅਪ ਡਾਊਨ ਵੀ ਹੋ ਜਾਏਗੀ ਤੇ ਨਾਲੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦਾ ਮੱਥਾ ਵੀ ਟੇਕ ਲਾਂਗੇ ਬੱਚਿਆਂ ਨੂੰ ਵੀ, ਤੇ ਦਿਖਾ ਲਾਂਗੇ ਨਾ,
ਤੇ ਹੋਰ ਨਾਲੇ ਤੁਹਾਨੂੰ ਪਤਾ ਹੀ ਹੈ ਪੌਂਟੇ ਸਾਹਿਬ ਵੀ ਆਪਣਾ ਪਹਾੜ ਤੇ ਹੋਰ ਪੋਂਂਟੇ ਸਾਹਿਬ ਵੀ ਤੁਹਾਨੂੰ ਪਤਾ ਹੀ ਹੈ ਆਪਣਾ ਥੋੜ੍ਹਾ ਹਿਮਾਚਲ ਵਾਲੀ ਅੱਗੇ ਜਾ ਕੇ ਸਾਈਡ ਪੈ ਜਾਂਦੀ ਹੈ ਨਾ,
ਹਾਂ ਉਹੀ ਨਹੀਂ ਪਹਾੜੀ ਸਾਈਡ ਉਹ ਵੀ ਬੱਚੇ ਖੁਸ਼ ਹੋ ਜਾਣਗੇ ਹੋਰ ਕੀ, ਨਾਲੇ ਦਰਸ਼ਨ ਮੇਲੇ ਹੋ
ਇਹ ਤਾਂ ਤੁਸੀਂ ਹਾਂਜੀ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਕੀਤੀ ਨਾਲੇ ਨੇੜੇ ਦਾ ਨੇੜੇ ਵਿੱਚ ਈ ਬੰਦਾ ਆਪਣਾ ਸਵੇਰੇ ਹੋ ਕੇ ਸ਼ਾਮੀ ਆ ਜੇ,
ਹਾਂ ਮੈਂ ਤਾਂ ਉਹੀ ਕਿਹਾ ਨਹੀਂ-ਨਹੀਂ ਅਪ ਡਾਊਨ ਸਹੀ ਹੈ ਹੋ ਜਾਣ ਦੀ ਆਰਾਮ ਨਾਲ ਟੈਸ਼ਨ ਦੀ ਗੱਲ ਨੀ ਹੈ ਸਵੇਰੇ ਜਾਓ ਸ਼ਾਮ ਨੂੰ ਘਰ ਆਓ, ਅਗਲੇ ਦਿਨ ਵਾਪਸੀ ਆ ਜਾਂਗੇ ਆਪਣਾ ਇੱਧਰ ਹੋਰ ਕੇ ਨਹੀਂ ਬਣਾ ਰਹੇ। ਅਸੀਂ ਸ਼ਾਇਦ ਨੈਕਸਟ ਵੀਕ ਸਾਡਾ ਪ੍ਰੋਗਰਾਮ ਕੰਪ ਨੇ
ਹਾਂਜੀ,
ਕਰਾਂਗੇ, ਹੋਰ ਭੈਣਜੀ ਉਹਨਾ ਨੇ ਵੀ ਜਾਣਾ ਫੇਰ ਅਸੀਂ ਇਕੱਠੇ ਪ੍ਰੋਗਰਾਮ ਬਣਵਾਂਗੇ ਉਥੇ ਹੋ ਆਵਾਂਗੇ ਤੁਸੀਂ ਇਧਰ ਆਏ ਨੀ ਤੁਸੀਂ ਸਾਡੇ ਵੱਲ ਚੱਕਰ ਲਗਾਓ ਇਥੇ ਦਰਬਾਰ ਸਾਹਿਬ ਨੀ ਆਦੇ ਤੁਸੀਂ ਦਰ ਦਰਬਾਰ ਸਾਹਿਬ ਆਓ।
ਨਹੀਂ ਹਾਲੇ ਤਾਂ ਬੜਾ ਟਾਈਮ ਹੋ ਗਿਆ ਤਿੰਨ ਚਾਰ ਮਹੀਨੇ ਹੋ ਗਏ ਨੇ ਅਸੀਂ ਦਰਸ਼ਨ ਕਰਨੇ ਸੀ ਬਾਬਾ ਜੀ ਦੇ ਤੇ ਆਪਣਾ ਵੇਖਦੇ ਹੁਣ ਚ ਚੱਕਰ ਲੱਗਦਾ ਹੈ ਤੇ, ਉਹੀਓ ਮੈਂ ਤੁਹਾਨੂੰ ਕਹਿੰਦੀ ਹਾਂ ਆਪਣਾ ਪਲੈਨ ਬਣਾਈ ਦਾ ਕਿੱਥੇ ਜਾਣ ਤਾਂ,
ਤੁਸੀਂ ਦਰਬਾਰ ਸਾਹਿਬ ਗਏ ਦੇ ਹੋ? ਅੱਛਾ ਤੇ ਤੁਸੀਂ ਉੱਥੇ ਬਾਬਾ ਅਟਲ ਰਾਜ ਜੀ ਦਾ ਗੁਰਦੁਆਰਾ ਦੇਖ। ਦੇਖਿਆ ਬਾਬਾ ਅਟਲ ਰਾਏ ਜੀ ਦਾ ਵੀ ਹੈਗਾ ਨਾ ਉੱਥੇ ਗੁਰਦੁਆਰਾ ਉਹ ਦੇਖ
ਨਹੀਂ ਭੈਣ ਜੀ ਇਨਾ ਤਾਂ ਸਾਨੂੰ ਪਤਾ ਨੀ ਤੁਸੀਂ ਦੱਸੋ ਸਗੋਂ।
ਮੈਂ ਤੁਹਾਨੂੰ ਦੱਸਦੀ ਹਾਂ ਸੁਣੋ ਮੇਰੀ ਗ ਗੱਲ,
ਹੂੰ,
ਜਦੋਂ ਵੀ ਜਾਣਾ ਗੁਰਦੁਆਰੇ ਸਾਹਿਬ। ਤੁਸੀਂ ਉਧਰ ਜਰੂਰ ਮੱਥਾ ਟੇਕਣਾ। ਤੁਹਾਡੀ ਯਾਤਰਾ ਸਫਲ ਨਹੀਂ ਮੰਨੀ ਜਾਣੀ। ਤੇ ਤੁੂੰ ਜ਼ਰੂਰ ਭੈਣ ਜੀ ਜਦੋਂ ਹੁਣ ਜਾਓਗੇ ਨਾ, ਤੇ ਬਾਬਾ ਅਟਲ ਰਾਏ ਜੀ ਦਾ ਤੁਸੀਂ ਸੁਣਿਆ ਨੀ ਕੋਣ ਸੀਗੇ ਬਾਬਾ ਅਟੱਲ ਟਰ ਰਾਏ ਜੀ ਪਤਾ ਤੁਹਾਨੂੰ?
ਨਹੀਂ ਨਹੀਂ ਭੈਣ ਜੀ ਦੱਸੋ ਸਗੋਂ, ਆਪਣੇ ਇਤਿਹਾਸ ਦਾ ਤਾਂ ਪਤਾ ਹੋਣਾ ਚਾਹੀਦਾ? ਦਾ ਸਾਰੀਆਂ ਨੂੰ। ਪਤਾ ਹੋਣਾ ਚਾਹੀਦਾ ਹੋਰ?
ਦੇਖੋ ਔਰਗਜ਼ੇਬ ਸਾਡੇ ਛੇ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੇ ਸਪੁੱਤਰ ਸਨ। ਗੁਰੂ ਤੇਗ ਬਹਾਦਰ ਸਾਹਿਬ ਦੇ ਭਰਾ ਸੀਗਨ। ਤੇ ਇਹ ਦੋਨੂੰ। ਭਰਾ ਜਿੱਦਾਂ ਨਾ ਇੱਕ ਦੀ ਉਮਰ ਸੱਤ ਸਾਲ ਸੀ ਇੱਕ। ਇੱਕ ਦੀ ਨੌ ਸਾਲ ਸੀ ਇਹ ਦੋਨੋ। ਤੇ ਖੇਲਦੇ ਹੁੰਦੇ ਸੀ ਅੰਮ੍ਰਿਤਸਰ। ਅਰੀਚੀ ਇਹ ਨਾ। ਦਾ ਬਚਪਨ ਉੱਥੇ ਹੀ ਬੀਤਿਆ ਨਾ ਤੇ। ਤੇ ਇਹਨਾਂ ਨੇ ਖੇਲਣਾ ਇਹਨਾਂ ਦਾ ਇੱਕ ਦੋਸਤ ਹੁੰਦਾ ਸੀ ਮੋਨਾ ਉਹਦਾ ਨਾਂ ਸੀਗਾ। ਤੇ ਏਦਾਂ ਹੀ ਸ਼ਾਮਾਂ ਨੂੰ ਬੱਚੇ ਇਕੱਠੇ ਹੋ ਕੇ ਉੱਥੇ। ਖੇਲਦੇ ਹੁੰਦੇ ਸੀ ਇੱਕ ਦਿਨ ਖੇਲਦੇ ਖੇਲਦੇ ਨਾ ਰਾਤ ਪੈ ਗਈ ਤੇ ਫੇਰ ਸਾਰੇ ਬੱਚੇ। ਬੱਚੇ ਘਰਾਂ ਨੂੰ ਜਾਣ ਲੱਗੇ ਮੋਹਨ ਦੀ ਵਾਰੀ ਰਹਿ ਗਈ ਤੇ ਸਾਰੇ ਬੱਚੇ ਕਹਿੰਦੇ। ਚਲੋ ਗੁਰੂ ਸਾਹਿਬ ਵੀ ਕਹਿਣ ਲੱਗ ਗਏ ਕੋਈ ਨੀ ਹੁਣ ਤੂੰ। ਕੱਲ ਮੋਹਨ ਵਾਰੀ ਤੇਰੀ ਤੂੰ ਕੱਲ ਦੇਣੀ ਹੈ ਕਹਿੰਦਾ ਚਲੋ ਠੀਕ ਹੈ। ਤੇ ਫਿਰ ਸਾਰੇ ਬੱਚੇ ਘਰਾਂ ਨੂੰ ਚਲੇ ਗਏ? ਤੇ ਅਗਰ। ਅਗਲੇ ਦਿਨ ਫਿਰ ਉਸ ਟਾਈਮ ਸਾਰੇ ਬੱਚੇ। ਇਕੱਠੇ ਹੋ ਕੇ ਆਏ ਖੇਲਣ ਵਾਸਤੇ ਜਦੋਂ ਆਪਾਂ ਰਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਖਿਆ ਤੇ ਮੋਹਨ ਤਾਜ। ਆਇਆ ਨੀ ਸਾਰੇ ਬੱਚੇ ਹੈਰਾਨ? ਵੀ ਅੱਜ ਆਇਆ ਨੀ ਅੱਜ ਤਾਂ ਉਹਨੇ ਵਾਰੀ ਦਿੰਨੇ ਸੀ ਆਪਣੀ ਤੇ। ਤੇ ਫ਼ਿਰ ਉਹ ਸਾਰੇ ਕਹਿੰਦੇ ਮੋਹਣ ਦੇ ਘਰ ਜਾ ਕੇ। ਦੇਖਦੇ ਆ ਕਿ ਮੋਹਨ ਕਿਉਂ ਨੀ ਆਇਆ ਜਦੋਂ ਸਾਰੇ ਬੱਚੇ ਉਹਨਾਂ ਦੇ ਘਰਾਂ ਨੂੰ ਤੁਰ ਪਏ ਜਦੋਂ ਉਹਨਾਂ ਦੇ ਘਰ ਪਹੁੰਚੇ। ਤੇ ਉਹਨਾਂ ਦੀ ਜਿਹੜੀ ਮਾਤਾ ਸਨ ਉਹ ਰੋ ਰਹੇ ਸਨ? ਬਹੁਤ ਜ਼ਿਆਦਾ ਫਿਰ। ਲਾ ਕਰ ਲਏ ਸਨ ਤੇ। ਆਹ ਵਾਟਾਂ ਲਾਏ। ਕਿਹਾ ਕੀ ਗੱਲ ਮਾਤਾ ਜੀ ਰੋ। ਭੁੱਖੇ ਰਹੇ ਹੋ ਤੁਸੀਂ ਨਾ ਨਾਲੇ ਮੋਹਨ? ਕਿੱਥੇ ਆ ਮੋਹਨ ਨੇ ਅੱਜ ਆਇਆ ਨੀ ਖੇਡਣ ਉਹਨੇ ਸਾਡੀ ਵਾਰੀ ਦੇਣੀ। ਸੀਗੀ। ਮੈਂ ਕਿਹਾ ਧੋਣੇ ਪੈਂਦੇ ਨੇ ਉਹ ਕਹਿੰਦੇ ਨੇ ਪੇਟ। ਮੂੰਹ ਨੇ ਹੁਨੇ ਆਉਣਾ ਤੇ ਬਾਬਾ ਜੀ ਕਹਿੰਦੇ ਨਹੀਂ ਨਹੀਂ ਕਿਉਂ ਨੀ। ਆਣਾ ਮੋਨ ਮੋਨੂੰ ਤਾਂ ਆਣਾ ਪੈ ਕਿਉਂਕਿ ਸਾਡੀ ਬਾਹਰ ਦੇਣੀ ਹੈ। ਕਹਿੰਦੇ ਨਹੀਂ ਹੁ ਨਹੀਂ ਆਏਗਾ ਉਹ ਚੱਲ ਗਿਆ। ਕਹਿੰਦੇ ਨਹੀਂ ਨਹੀਂ। ਨਹੀਂ ਤੁਸੀਂ ਚੋ ਦੇਖ ਲ ਤੂੰ ਤੇ ਕਹਿਣ ਤੇ ਉੱਠਦਾ ਤੇ ਦੇਖ ਲ ਤੇ ਜਦੋਂ ਉਹ ਅੰਦਰ ਜਾਂਦੇ ਨੇ ਤੇ ਮੰਜੇ ਤੇ ਪਾਇਆ ਹੁੰਦਾ ਤੇ ਚਾਦਰ ਦਿੱਤੀ ਹੁੰਦੀ ਕਹਿੰਦਾ ਜਿੱਦਾਂ ਬੰਦਾ ਸਕਾਰੋ ਜਦੋਂ ਮਰਦ ਜਾਂਦਾ ਤੇ ਫਿਰ ਏਦਾਂ ਹੀ ਲੰਮੇ ਪਾਈ ਦਾ ਪੈਡ ਤੇ ਹਨਾ ਪੁੰਜੇ ਜੇਦਾਂ ਮੰਜੇ ਦੇ ਉੱਤੇ ਵਿਛਾ ਕੇ ਉੱਪਰ ਚਧ ਤੇ ਟਿਟੀ। ਜਦੋਂ ਬਾਬਾ ਜੀ ਕਹਿੰਦੇ ਉਧਰ ਜਾਂਦੇ ਨੇ ਤੇ ਬਾਬਾ ਜੀ ਤੇ ਕੋੁਲ ਛੜੀ ਹੁੰਦੀ ਹੈ ਬਾਬਾ ਜੀ ਉਹਦੇ ਨਾਲ ਮਾੜਾ ਜਿਹਾ ਉੱਪਰ ਕਰਦੇ ਆ ਜਦੋਂ ਉਹਣਾਈ ਚਾਦਰ ਤੇ ਮੂੰਹਣ ਖੜਾ ਹੋ ਜਾਂਦਾ ਜਿੰਦਾ ਜਿੰਦਾ ਜਾਗਦਾ ਉੱਥੇ ਖੜਾ ਹੋ ਜਾਂਦਾ। ਫੇਰ ਉਹਦੀ ਮਾਤਾ ਜੀ ਵੀ ਖੁਸ਼ ਹੋ ਜਾਂਦੇ ਨੇ। ਤੇ ਇਸ ਤਰ੍ਹਾਂ ਫੇਰ ਉਹ ਸਾਰੇ ਖੇਲਣ ਚਲੇ ਜਾਂਦੇ ਨੇ। ਤੇ ਤੇ ਜਦੋਂ ਇਹ ਗੱਲ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਪਤਾ ਲੱਗਦੀ ਹੈ ਤੇ ਫਿਰ ਉਹ ਕਹਿੰਦੇ ਨੇ ਕਿ ਤੁਸੀਂ ਇਹ ਗ਼ਲਤ ਕੀਤਾ ਇਹ ਸਾਡੇ ਮਤਲਬ ਅਸੂਲਾਂ ਦੇ ਖਿਲਾਫ਼ ਇਹ ਚੀਜ਼ ਨਹੀਂ ਹੋਣੀ ਚਾਈਦੀਜ਼। ਕਿਉਂਕਿ ਇਹ ਦੇਖੋ ਜੀਵਨ ਮਰਨ ਇਹ ਤਾਂ ਇੱਕ ਤ ਜੀਦਾ ਜੀਣਾ ਉਹਨੇ ਮਰਨਾ ਵੀ ਹੈ। ਤੁਸੀਂ ਇਹ ਗ਼ਲਤ ਕੀਤਾ ਏਦਾਂ ਨਹੀਂ ਕਰਨਾ ਚਾਹੀਦਾ। ਸੀਗਾ ਫੇਰ ਉਹ ਕਹਿੰਦੇ ਹੁਣ ਤਾਂ ਫਿਰ ਇਸ ਗੱਲ ਦਾ ਫਿਰ ਇਹੀ ਹਾਲ ਹੋ ਸਕਦਾ ਜਾਂ ਤਾਂ ਤੁਸੀਂ ਰੋਗੇ ਜਾਂ ਤਾਂ ਅਸੀਂ ਰਵਾਂਗੇ। ਤੇ ਫੇਰ ਜੇ ਗੁਰੂ ਜਿਹੜੇ ਬਾਬਾ ਅਟੱਲ ਰਾਏ ਸਨ ਨਾਨ ਤਿਆਰ ਦਾ ਸੀ ਮਤਲਬ ਜੋਤੀ ਜੋਤ ਸਮਾ ਗਏ ਸੀ। ਕਿਉਂਕਿ ਫੇਰ ਉਹਨਾਂ ਨੇ ਇਸ ਕਰਕੇ ਨਾ ਫੇਰ ਹਾਂ ਮਤਲਬ ਤਾਂ ਹੀ ਕਰਕੇ ਉੱਥੇ ਤੇ ਗੁਰਦੁਆਰਾ ਸਾਹਿਬ ਬਨਿਆਦਾ ਹੈ ਕਿ ਜਿਹੜਾ ਵੀ ਬੰਦਾ ਜਾਏ ਉਹਨਾਂ ਨੂੰ ਨਾ ਅੰਮ੍ਰਿਤਸਰ ਦਾ ਚੌਕੀ ਦਰ ਕਿਹਾ ਜਾਂਦਾ ਬਾਬਾ ਅਟੱਲ ਰਾਏ ਜੀ ਨੂੰ ਤੇ ਇਸ ਕਰਕੇ ਕਹਿੰਦੇ ਨੇ ਜਦੋਂ ਵੀ ਤੁਸੀਂ ਦਰਪ ਦਰਬਾਰ ਸਾਹਿਬ ਜਾਓ ਨਾ ਤੇ ਬਾਬਾ ਅਟਲ ਰਾਏ ਜੀ ਦੇ ਸਥਾਨ ਤੇ ਜ਼ਰੂਰ ਦਰਸ਼ਨ ਕਰਕੇ ਆਓ ਬੱਚਿਆਂ ਨੂੰ ਦਿਖਾ ਕੇ ਆਓ ਇਤਿਹਾਸ ਬੱਚਿਆਂ ਨੂੰ ਪੜ੍ਹਾ ਕੇ ਆਓ ਹਨਾ ਬੱਚਿਆਂ ਨੂੰ ਦੇਖੋ ਅਸੀਂ ਇਤਿਹਾਸ ਪੜ੍ਹਾਵਾਂਗੇ। ਤੇ ਬੱਚਿਆਂ ਨੂੰ ਪਤਾ ਲੱਗੇ ਹੁੰਦਾ ਨਾ ਤੇ ਜਰੂਰ ਜਦੋਂ ਵੀ ਤੁਸੀਂ ਭੈਣ ਜੀ ਜਾਣਾ ਨਾ ਜਰੂਰ ਮੱਥਾ ਟੇਕ ਕੇ ਆਣਾ ਮੈਂ ਵੀ ਵੈਸੇ ਗਈ ਨੀ ਮੈਂ ਵੀ ਹੁਣ ਸੁਣਿਆ ਸੀਗਾ ਤੇ ਮੇਰਾ ਬੜਾ ਮਨ ਮੈਂ ਕਿਹਾ ਹੁਣ ਜਦੋਂ ਵੀ ਗਏ ਨਾ ਆਪਾਂ ਦਰਬਾਰ ਸਾਹਿਬ ਤੇ ਬਾਬਾ ਅਟੱਲ ਰਾਜ ਦੇ ਸਥਾਨ ਤੇ ਜ਼ਰੂਰ ਹੋ ਹੋਕੇ ਆਵਾਂਗੇ।
ਨਹੀਂ ਭੈਣ ਜੀ ਇਹ ਤਾਂ ਤੁਸੀਂ ਹਾਂਜੀ ਬੜਾ ਵਧੀ ਵਧੀਆ ਕੀਤਾ ਦੱਸ ਕੇ ਹੁਣ ਅਸੀਂ ਵੀ ਜਾਵਾਂਗੇ ਸਗੋਂ ਬੱਚਿਆਂ ਨੂੰ ਵੀ ਸੁਣਾਵਾਂਗੇ ਅ ਸਾ ਆਖੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਆਪਣੇ ਇਤਿਹਾਸ ਤਾ
ਗੱਲ ਬੱਚਿਆਂ ਨੂੰ ਅਸੀਂ ਸਿਖਾਣਾ ਉਹਨ ਬੱਚਿਆਂ ਨੂੰ
ਆਹ ਤਾਂ ਹੈ ਭੈਣ ਜੀ ਹਾਂਜੀ
ਆਪਣੇ ਇਤਿਹਾਸ ਬਾਰੇ ਹਨਾ।
ਤੇ ਹੋਰ ਉਹਨਾ ਨੂੰ ਦਸਾਂਗੇ ਤੇ ਪਤਾ ਲੱਗੇਗਾ ਨਾ ਹਾਂਜੀ
ਪੱਛੇ ਕਹਿਣਗੇ ਨਾ ਬੱਚਿਆਂ ਨੂੰ ਦੱਸਣਾ ਕਿ ਸੁਣਾਣਾ ਬੱਚਿਆਂ ਚ ਫਿਰ ਇੰਟਰਸਟ ਬਣਦਾ ਕਿ ਨਹੀਂ ਅਸੀਂ ਜਾ ਕੇ ਆਣਾ ਹੋ ਕੇ ਆਣਾ ਹਨਾ ਤੇ ਬੱਚਿਆਂ ਨੂੰ ਕੀ ਪਤਾ ਇੱਕ ਕੋੋ ਤੁਹਾਨੂੰ ਪਤਾ ਸਾਡੇ ਤਾਂ ਗੁਰੂ ਸਾਹਿਬਾਨ ਨੇ ਕਿੰਨੀਆਂ ਕੁਰ ਕੁਰਬਾਨੀਆਂ ਦਿੱਤੀਆਂ ਹੁਣ ਦੇਖੋ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਗੁਰੂ ਪੂਰਬ ਆ ਦੇਖੋ, ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਗੁਰੂ ਅਰਜਨ ਸਾਹਿਬ ਜੀ ਨੂੰ ਨੂੰ ਤੱਤੀਆਂ ਲੋਆ ਤੇ ਬਹਿ ਕਿਸੇ ਵੀ ਨੀ ਕੀਤੀ ਅਸੀਂ ਕੋਈ ਕਹਿ ਤੇਰਾ ਭਾਣਾ ਮਿੱਠਾ ਲਾਗੇ ਨਾਮ ਪਦਾਰਥ ਨਾਨਕ ਉਹਨਾਂ ਨੇ ਬਸ ਇਹੀ ਗੱਲ ਦੱਸੀ ਹੈ ਦੇਖੋ ਇੰਨੀ ਤੱਤੀ ਤੇਤ ਉਹਨਾਂ ਦੇ ਸਿਰ ਤੇ ਪਈ ਉਹਨਾਂ ਨੇ ਸੀ ਵੀ ਨੀ ਕੀਤੀ ਫੇਰ ਵੀ ਉਹ ਆਪਣਾ ਜਿਹੜਾ ਉਹਨਾਂ ਦਾ ਨਿਤ ਨੇਮ ਪਾਠ ਉਹ ਕਰਦੇ ਰਹੇ ਉਹ ਕਹਿੰਦੇ ਸਾਨੂੰ ਸਗੋਂ ਸਾਰੇ ਉਹਨਾਂ ਨੂੰ ਕਹਿਣ ਕਿ ਤੁਹਾਨੂੰ ਦੇਖੋ ਇੰਨੀ ਨੀ ਤੱਤੀ ਪਹਿਰੇ ਤੁਹਾਡੇ ਤੁਹਾਨੂੰ ਜਰਾ ਵੀ ਨੀ ਮਹਿਸੂਸ ਹੋ ਰਹੀ ਤਾਂਪਸ਼ ਕਹਿੰਦੇ ਨਹੀਂ। ਮੇਰਾ ਅੰਦਰੋਂ ਠੰਡਾ ਹੋਇਆ ਇਹਦਾ ਮਨ ਮਤਲਬ ਇੰਨੇ ਮਤਲਬ ਸਾਡੇ ਉਹ ਗੁਰੂ ਸਾਹਿਬਾਨ ਨੇ ਮਤਲਬ ਕਿੰਨੀ ਕੁਰਬਾਨੀਆਂ ਦਿੱਤੀਆਂ। ਕੋਈ ਨੀ ਤੁਸੀਂ ਬੱਚਿਆਂ ਨੂੰ ਦੱਸੋ ਹੁਣ ਸ਼ਹੀਦੀ ਗੁਰਪੁਰਬ ਚੱਲ ਰਿਹਾ ਬੱਚਿਆਂ ਨੂੰ ਗੁਰੂ ਅਰਜਨ ਦੇਵ ਜੀ ਦੇ ਬਾਰੇ ਦੱਸੋ ਬੱਚਿਆਂ ਨੂੰ ਤਾਂ ਹੀ ਪਤਾ ਲੱਗੇਗਾ।
ਹਾਂਜੀ ਹਾਂਜੀ।
ਨੂੰ ਹੁਣ ਗੁਰਪੁਰਬ ਤੇ ਲਿਜਾਣਾ ਬੱਚਿਆਂ ਨੂੰ ਦੇਖੋ ਬੱਚਿਆਂ ਨੂੰ ਅਸੀਂ ਆਪਣਾ ਇਤਿਹਾਸ ਦੱਸਾਂਗੇ। ਬੱਚਿਆਂ ਨੂੰ ਨੌਲੇਜ ਮਿਲੇਗੀ ਚਲੋ ਚੰਗਾ ਭੈਣ ਜੀ ਫਿਰ ਮੈਂ ਤੁਹਾਨੂੰ ਕਰਾਂਗੀ ਫੋਨ ਹਨਾ ਸਤਿ ਸ਼੍ਰੀ ਅਕਾਲ।